ਹੈਲੋ, ਹਾਂਜੀ ਸਸ ਰੀ ਕਾਲ ਵੀਰ ਜੀ।
ਸਸੀ ਕਾਲ ਜੀ, ਸਸੀ ਕਾਲ।
ਹੋਰ ਠੀਕ ਓ।
ਸਭ ਵਧੀਆ, ਤੁਸੀਂ ਸਣਾਓ।
ਵਧੀਆ ਜੀ ਵਧੀਆ, ਘਰੇ ਸਾਰੇ ਠੀਕ ਨੇ ਜੀ।
ਸਭ ਵਧੀਆ ਫਸਟ ਕਲਾਸ, ਤੁਸੀ ਸੁਣਾਓ, ਚੜ੍ਹਦੀ ਕਲਾ ਚ ਨੇ।
ਹਾਂਜੀ- ਹਾਂਜੀ, ਕੰਮ ਕਾਰ ਸਈ ਚੱਲਦਾ ਤਾਡਾ।
ਆ ਠੀਕ ਏ ਕੰਮ ਕਾਰ, ਹੁਣ ਥੋੜ੍ਹਾ ਸਲੋਅ ਹਲੇ ਹੈਗਾ ਵਾ।
ਅੱਛਾ ਜੀ ਅੱਛਾ, ਅੱਛਾ ਨਿਆਣੇ ਠੀਕ ਨੇ ਸਿਆਣੇ ਠੀਕ ਨੇ, ਸਾਰੇ ਘਰੇ ਬਜ਼ੁਰਗ।
ਸਾਰੇ ਵਧੀਆ, ਤੁਸੀਂ ਸਣਾਓ ਤੁਹਾਡੇ ਘਰ ਪਰਿਵਾਰ ਬੱਚੇ
ਹਾਂਜੀ-ਹਾਂਜੀ, ਸਾਰੇ ਵਧੀਆ ਜੀ ਵਧੀਆ। ਹੋਰ ਕੀ- ਕੀ ਕਰਦੇ ਸੀ ਜੀ, ਕਿੱਥੇ ਹੋ ਤੁਸੀਂ, ਕੰਮ ਤੇ ਆਏ ਓ।
ਹਾਂ- ਹਾਂ, ਕੰਮ ਤੇ ਸੀਗੇ ਜੀ।
ਅੱਛਾ ਜੀ ਅੱਛਾ, ਹੋਰ ਠੀਕ ਨੇ ਘਰ ਭੈਣ ਜੀ, ਠੀਕ ਨੀ ਘਰੇ।
ਸਭ ਵਧੀਆ- ਸਭ ਵਧੀਆ, ਤੁਸੀਂ ਸੁਣਾਓ
ਹਾਂਜੀ -ਹਾਂਜੀ, ਸਭ ਵਧੀਆ ਜੀ ਵਧੀਆ।
ਹੋਰ ਤੁਆਡੇ ਮੰਮੀ ਜੀ ਦਾ ਕੀ ਹਾਲ ਨੇ, ਪਿੱਛੇ ਬਿਮਾਰ ਜੇ ਸੀ ਠੀਕ ਹੋ ਗਏ ਹੁਣ ਕੇ ਨਈ, ਹਲੇ ਏਦਾ ਈ ਏ ਸਿਹਤ।
ਨਈ ਜੀ, ਹੁਣ ਤਾਂ ਸਿਹਤ ਫਰਕ ਹੈਗੀ ਜੀ। ਮੈਂ ਜੀ ਵੀਰ ਜੀ ਫੋਨ ਲਾਇਆ ਸੀ, ਤੁਹਾਨੂੰ ਗੱਲ ਪੁੱਛਣ ਵਾਸਤੇ ਕਿ ਬਈ ਭੈਣ ਜੀ ਮਿਲੇ ਸਨ, ਭੈਣ ਜੀ ਕਹਿੰਦੇ ਸਨ ਆਪਾਂ ਵੀ ਹਜ਼ੂਰ ਸਾਹਿਬ ਜਾਣਾ ਜੀ। ਅਸੀਂ ਹਰ ਸਾਲ ਜਾਈਦਾ ਹੁੰਦਾ ਨਾ, ਤੇ ਉਹ ਆਖਦੇ ਸੀ ਕਿ ਆਪਾਂ ਵੀ ਹਜੂਰ ਸਹਿਬ ਜਾਣਾ ਜੀ। ਤੇ ਮੈਂ ਕਿਹਾ ਚਲੋ ਪੁੱਛ ਦੇ ਆਂ ਇੱਥੇ ਸਾਡੇ ਲਾਗੇ ਗੁਰਦੁਆਰੇ ਵੇ, ਤੇ ਗੁਰਦੁਆਰੇ ਤਰਫੋਂ ਨਾ ਉਹ ਟਿਕਟ ਕਰਾ ਰਹੇ ਨੇ, ਬੁਕਿੰਗ ਜੀ। ਮੈਂ ਕਿਹਾ ਚਲੋ ਪੁੱਛ ਲਈਏ ਵੀਰ ਜੀ ਨੂੰ ਫੋਨ ਲਾ ਕੇ ਵੀ ਤੁਸੀਂ ਚ ਟਿਕਟ ਕਰਵਾਣੀ ਆ ਭੈਣ ਜੀ ਵਾਸ ਦੇ ਸੀ ਨਾ ਟਿਕਟ ਕਰਵਾ ਲੋ।
ਹਾਂਜੀ- ਹਾਂਜੀ ਅਸੀਂ ਸਾਰੇ ਫੈਮਲੀ ਨੇ ਜਾਣਾ ਵਾ, ਤੇ ਕਿੱਦਾਂ ਕੀ ਇਹਨਾ ਪ੍ਰੋਸੈਸ ਹੈਗਾ, ਕਿੱਦਾਂ ਜਾਣਾ ਕਰਨਾ ਹੁੰਦਾ ਵਾ।
ਹਾਂਜੀ -ਹਾਂਜੀ ਉਹ ਦੱਸਦੇ ਹਾਂ ਜੀ, ਤੁਹਾਨੂੰ ਅਹ ਆਪਾਂ ਨਾ ਵੈਸੇ ਅਸੀਂ ਆਪਣੇ ਕੱਲੇ ਦੀ ਟਿਕਟ ਵੀ ਕਰਵਾ ਕੇ ਜਾਂਦੇ ਸੀ ਪਿੱਛੇ ਤੇ ਔਖਾ ਹੁੰਦਾ ਸੀ, ਸੀਟਾਂ ਨੀ ਮਿਲਦੀਆਂ, ਕਦੀ ਵੇ ਹੋ ਜਾਂਦੀ ਐ। ਸੰਗਤ ਕਾਫ਼ੀ ਜਾਨ ਲੱਗ ਪਈ ਐ ਨਾ ਹੁਨ ਤਾਂ, ਬੀ ਜੀ ਉਹਦੇ ਕਰਕੇ ਨਾ ਸੀ ਟਾਂ ਨੀ ਮਿਲਦੀਆਂ। ਤੇ ਕਈ ਸੰਗਤ ਥੱਲੇ ਭੂੰਜੇ ਵੀ ਪੈ-ਪੈ ਕੇ ਤੁਰ ਪੈਂਦੀਐ। ਫਿਰ ਔਖਾ ਹੁੰਦਾ ਨਿਆਣੇ ਰੋਂਦੇ ਨੇ, ਤਾਂ ਜੀ ਆਪਾਂ ਸੋਚਿਆ ਕਿ ਚਲੋ ਜੀ ਕਿ ਟ੍ਰੇਨ ਵਾਲੇ ਨਾ-ਨਾ ਟੀਟੀ ਨਾਲ ਗੱਲ ਕਰਕੇ, ਉੱਥੇ ਜੋ ਕਮ ਬੈਠੇ ਹੁੰਦੇ ਨੇ ਰਿਸੈਪਸ਼ਨ ਤੇ ਜੀ ਟਿਕਟ ਕਰਦੇ ਨੇ ਉਹਨਾਂ ਨਾਲ ਗੱਲ ਕਰਕੇ ਗੁਰਦੁਆਰੇ ਵਾਲੇ ਤਰਫੋਂ ਆਪ ਪਾਂ ਇੱਕ ਡੱਬਾ ਈ ਕਿਉਂ ਨਾ ਜਿੱਥਾ ਬੁੱਕ ਕਰਾ ਲਈਏ ਆਪਣਾ ਜੀ ਹਾਂਜੀ-ਹਾਂਜੀ।
ਤੇ ਜ ਜਥੇ ਜਾਂਦੇ ਨੇ?
ਹਾਂਜੀ, ਨਹੀਂ ਉਹੀ ਹੁਨ ਇਸ ਵਾਰੀ ਆਪਾਂ ਸਲਾਹ ਕੀਤੀ ਐ ਨਾ ਆਪਣੇ ਗੁਰਦੁਆਰੇ ਕਿ ਬੀ ਤੁਸੀਂ ਸੈਨ ਕਰਕੇ ਦੇ ਦੋ, ਲਿਖਤ ਦੇ ਦੋ, ਆਪਾਂ ਆਪਨੇ ਸਾਰੇ ਜੋ ਸਿੱਖ ਪਰਿਵਾਰ ਨੇ ਸਾਰੇ ਇਕੱਠ ਠੇ ਹੋ ਕੇ, ਬੀ ਜਣੇ ਆਪਾਂ ਨਾ, ਟਿਕਟ ਕਰਾਲਾਂਗੇ ਕਠ ਠਾ ਇੱਕ ਡੱਬਾ ਈ ਕਰਾ ਲਾਂਗੇ ਜੀ। ਇੱਕ ਵਧੀਆ ਹੋ ਜਾਏਗਾ ਪੂਰੀ ਸੰਗਤ ਰਲ ਕੇ ਜਾਏਗੀ ਜੀ, ਬਈ ਵਧੀਆ ਜਪ ਲੱਗਿਆ ਰੇਗਾ। ਜਾਪ ਕਰਦੇ ਜਾਓ, ਜਪਦੇ ਜਾਓ ਜੀ ਰੋਣਕਾਂ ਲੱਗੀਆਂ ਰੇਣਗੀਆਂ ਨਾਲੇ ਕੁਛ
ਅੱਛਾ।
ਹਾਂਜ, ਹਾਂਜੀ ਹਾਂ।
ਇ ਇਹ ਇਥੇ ਦੇ ਨਾਲੇ ਵਧੀਆ ਸੰਗਤ ਦੇ ਨਾਲ, ਨਾਲੇ ਆਪਾਂ ਪਾਠ ਕਰਦੇ ਜਾਵਾਂਗੇ ਨਾਲ ਦੀ ਨਾਲ, ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਵਧੀਆ ਹੋਨਗੇ। ਕੀ-ਕੀ ਸੇਵਾ ਵਗੈਰਾ ਕੀ ਲੈਂਦੇ ਨੇ ਉਹ ਸੇਵਾ ਵਗੈਰਾ ਕੀ ਹੈਗੀ ਉਹਨਾਂ ਦੀ?
ਹਾਂਜੀ-ਹਾਂਜੀ ਜੋ ਟਿਕਟ ਦੀ ਸੀਮ ਮੌਕ ਹੋਏਗੀ ਨਾ, ਉਹੀ ਹੋਏਗੀ ਜੀ ਅੱਠ ਸੌ ਰੁਪਏ ਟਿਕਟ ਹੈਗੀ। ਬੰਦੇ ਦੀ ਜਾਨ ਸਲੀਕਰ ਜੀ ਤੇ ਆਪਾਂ ਇੱਕ ਟੀ ਟਿਕਟ ਈ ਬੁੱਕ ਕਰਾਂਗੇ ਸਲੀਪਰ ਦੀ, ਤੇ ਜੀ ਉਹ ਇੱਥੋਂ ਜੀ ਟਿਕਟ ਕਰਾਵਾਂਗੇ ਜੀ ਅਸੀਂ, ਲੁਧਿਆਨੋ ਚੜ੍ਹਨਾ ਅਮਬਾਲਿਓ ਚੜ੍ਹਨਾ ਜਿੱਥੋਂ ਚੜ੍ਹਨਾ ਉੱਥੋਂ ਦੀ ਟਿਕਟ ਕਰਾ ਦਾਂਗੇ ਜੀ, ਠੀਕ ਆ ਜੀ। ਓਸ ਤੋਂ ਬਾਅਦ ਜੀ ਆਪਨਾ ਜੱਥਾ ਸਾਰਾ ਇਕੱਠਾ ਹੋਏਗਾ ਸੱਚਖੰਡ ਜਾ ਕੇ ਉਤਰਾਂਗੇ, ਇੱਧਰੋਂ ਨੌ ਵਜੇ ਸਾਡ ਅੰਮਬਾਲਿਓ ਚੱਲਦੀ ਐ ਜੀ। ਅੰਮਬਾਲੀਓ ਨੌ ਵਜੇ ਚੱਲੇਗੀ ਜੀ ਸੱਚਖੰਡ ਅਗਲੇ ਦਿਨ ਸ਼ਾਮੀ ਪੰਜ ਵਜੇ ਲਾ ਦੂਗੀ ਜਾ ਕੇ ਜੀ। ਠੀਕ ਆ ਜੀ। ਉਸ ਤੋਂ ਬਾਦ ਸੱਚਖੰਡ ਦੇ ਬਾਰ ਬੱਸਾਂ ਖਲੋਤੀਆਂ ਨੇ ਜੀ। ਫ੍ਰੀ ਸੇਵਾ ਬੱਸਾਂ ਨੇ, ਇੱਕ ਰੁਪਈਆ ਨੀ ਹੈਗੀਆ ਤਾਨੂੰ ਦੇਨਾ। ਉਹ ਤੁਹਾਡੀ ਸ਼ਰਧਾ ਐ ਵੀ ਤੁਸੀਂ ਗੋਲਕ ਦੇ ਵਿੱਚ ਬੱਸ ਦੇ ਵਿੱਚ ਗੋਲਕਾਂ ਲਾਈਆਂ ਹੋਈਆਂ। ਤੂਹਾਡੀ ਸ਼ਰਧਾ ਐ ਤੁਸੀਂ ਪੰਜਾਬ ਪਾ ਦੋ ਦਾ ਪਾ ਦੋ। ਉਵੇਂ ਵੀ ਤੁਸੀਂ ਕਿਰਾਇਆ ਭਾੜਾ ਲਾਓਗੇ ਟੈਂਪ ਪੂ ਤੇ ਆਟੋ ਤੇ ਜਾਓਗੇ ਤਾਂ, ਤੇ ਜੀ। ਬੱਸ ਜੀ ਤੁਸੀਂ ਉਦੇ ਤੇ ਈ ਪੰਜਾਹ ਵੀ ਜੋ ਤੁਹਾਡੀ ਸ਼ਰਧਾ ਉਹ ਪਾ ਦਿਓ ਬੱਸ ਦੇ ਵਿੱਚ ਜੀ। ਆਪਾਂ ਉੱਧਰੋਂ ਬੱਸ ਤੇ ਬੈਨੇ ਆਂ ਜੀ, ਉੱਥੇ ਸਾਰੀਆਂ ਬੱਸਾਂ ਲੱਗੀਆਂ ਵੀ ਜਿੱਥੇ ਤੁਸੀਂ ਨਿਵਾਸ ਇੰਨ ਰਾਏ ਨਿਵਾਸ ਜਾਨਾਏ, ਬਾਬਾ ਨਿਧਾਨ ਸਿੰਘ ਨਿਵਾਸ ਜਾਨਾਏ, ਵੀ ਜਿੱਥੇ-ਜਿੱਥੇ ਤੁਸੀਂ ਜਾਨਾਏ ਉੱਥੇ ਇੱਥੇ ਦੀ ਬੱਸਾਂ ਵੱਖਰੀਆਂ-ਵੱਖਰੀਆਂ ਲੱਗੀਆਂ ਜੀ। ਆਪਾਂ ਜੀ ਏਨਰਾ ਨਿਵਾਸ ਜਈਦਾ ਜੀ। ਓਧਰੋਂ ਬੱਸ ਤੇ ਬਹਿ ਜਈਦਾ ਜੀ, ਗੋਲੱਕ ਜੋ ਸ਼ਰਧਾ ਹੋਏਨੀ ਪਾ ਦੀ। ਉਹ ਸਿੱਧਾ ਐਨਾਰਾਈ ਨਿਵਾਸ ਈ ਲਾਂਦੀ ਐ। ਬਾਹਰ ਜੀ ਜਾ ਕੇ ਠੀਕ ਐ ਜੀ। ਫੇਰ ਉੱਥੋਂ ਜੀ ਕਮਰਾ ਲਈ ਦਾ ਆਪਨਾ, ਉਹ ਕਮਰੇ ਵਾਲੇ ਮੰਗਦੇ ਨੇ ਟਿਕਟ ਜੀ, ਕਿੰਨੇ ਜਨੇ ਹੈਗੇ ਓ ਤੁਸੀਂ। ਆਪਾਂ ਤੇ ਹੁਨ ਚ ਹਾਂਜੀ-ਹਾਂਜੀ। ਹਾਂਜੀ, ਫੇਰ ਆਪਨਾ ਤੇ ਹੁਨ ਜੱਥਾ ਜਾਣਾ ਆਪਾਂ ਤੇ ਜ ਥੇ ਦੇ ਨਾਲ ਈ ਜੱਥੇ ਵਰੇ ਲੈ ਕੇ ਸਾਨੂੰ ਕਮਰੇ ਦੇਨਗੇ ਜੀ। ਤੇ ਵੈਸੇ ਕੱਲੇ ਜਾਈਦਾ ਹੁੰਦਾ ਤੇ ਟਿਕਟ ਮੰਗਦੇ ਨੇ ਜੀ-ਜੀ। ਜੀ ਕਿੰਨੇ ਜਨੇ ਓ, ਕਿੰਨੇ ਜੀ ਓ ਸਾਰਾ ਪੁੱਛਦੇ ਨੇ। ਕਿੰਨੇ ਨਿਆਨੇ ਨੇ, ਕਿੰਨੇ ਵੱਡੇ ਨੇ, ਕਿੰਨੇ ਸਿਆਣੇ ਨੇ ਸਾਰਾ ਪੁੱਛਦੇ ਨੇ।
ਲੈ ਜੀ ਉਹਨਾਂ ਨੇ
ਹਾਂਜੀ-ਹਾਂਜੀ ਫੇਰ ਉਸ ਤੋਂ ਬਾਦ ਧਾਰ ਕਾਰਡ ਲੈਂਦੇ ਨੇ ਜੀ ਸਾਡਾ ਜਿਨਾਂ ਲਬ ਜੋ ਲੈ ਰੇ ਆ ਚਾਬੀ ਵਗੈਰਾ ਕਮਰੇ ਦੀ, ਉਹਨਾਂ ਦਾ ਆਧਾਰ ਕਾਰਡ ਤੇ ਇੱਕ ਦਿਨ ਦਾ ਕਿਰਾਇਆ ਚਾਰ ਸੌ ਰੁਪਇਆ ਹੈਗਾ ਜੇ। ਮੈਂ ਕੇਨੀ ਆ ਇਨਾ ਸਾਫ਼-ਸੁਥ ਖਰਾ ਹੈਗਾ ਜੀ, ਕਮਰਾ ਪੁਛੋ ਈ ਨਾ ਲਿਫਟਾਂ ਲੱਗੀਆਂ ਹੋਈਆਂ, ਕੋਈ ਔਖਾ ਨੀ ਕੋਈ ਖੇਚਲ ਨੀ। ਇੰਨਾ ਸੁਥਰਾ ਹੈਗਾ ਸਾਫ਼ ਸੁਥਰਾ ਜੀ। ਬਸ ਜੀ, ਕਮਰੇ ਚ ਜਾਓ। ਕਮਰੇ ਚ ਜਾਣ ਤੋਂ ਬਾਅਦ ਜੀ, ਆਰਾਮ ਆਰੂਮ ਕਰਿਆ, ਸਨਾਨ ਪਾਣੀ ਕਰਿਆ ਫੇਰ ਆਪਾਂ ਜੀ। ਪੰਜ ਮਿੰਟ ਤੱਕ, ਉਹ ਰਸਤਾ ਹੈਗਾ ਸੱਚਖੰਡ ਦਾ ਜੀ। ਦਾਲ ਪਾਣੀ ਕਰਕੇ, ਸੱਚਖੰਡ ਪਹੁੰਚ ਜਾਈਦਾ ਜੀ। ਸੱੱਚਖੰਡ ਦਰਸ਼ਨ ਕਰਕੇ, ਕੀਰਤਨ ਸੁਣ ਸੁਨ ਕੇ ਉਸ ਤੋਂ ਬਾਅਦ ਲੰਗਰ ਹਾਲ ਹੈਗਾ, ਲੰਗਰ ਛੱਕ ਕੇ ਸੱਤ ਕੁ ਅਠ ਭੋਗ ਪੈਂਦਾ। ਉੱਥੇ ਲੰਗਰ ਛੱਕ ਕੇ, ਫਿਰ ਇੱਧਰ ਪੂੂਰਾ ਰੌਣਕ ਮੇਲਾ ਲੱਗਿਆ ਹੁੰਦਾ, ਰੇੜੀਆਂ ਤੇ ਰਾਤ- ਰਾਤ। ਤਰਾਂ ਦੀ ਲੱਗੀਆਂ, ਕੋਈ ਗੋਲ- ਗੱਪੇ ਲਾਈ। ਕਦੀ ਕੋਈ ਕੋ ਲੱਗਿਆ ਹੋਇਆ, ਕੱਪੜਿਆਂ ਦਾ ਲੱਗਿਆ, ਭਾਂਡਿਆਂ ਦਾ। ਰੇੜੀਆਂ ਲੱਗ ਗਈਆਂ, ਵਾਧੂ ਲੱਗ ਗਈਆਂ, ਦੁਕਾਨਾਂ ਬੜੀਆਂ ਲਾਈਆਂ।
ਉਹ ਤਾਂ ਆਪਣੀ ਸ਼ਰਧਾ ਹੈ ਜੀ, ਖਾਓ ਚਾਹੇ ਨਾ ਖਾਓ, ਕੇ ਨਹੀਂ ਜੀ।
ਹਾਂਜੀ- ਹਾਂਜੀ, ਉਹ ਆਪਣੀ ਤੁਹਾਡੇ ਤਾਂ ਮਰਜ਼ੀ ਹੈਗੀ, ਬਸ ਜੀ ਉਧਰੋਂ ਤੁਸੀਂ ਆਓ, ਬਾਬਾ ਨਿਧਾਨ ਸਿੰਘ ਸਭ ਵੀ ਲੰਗਰ ਹਾਲ ਹੈਗਾ, ਸਾਡੇ ਐਨ- ਆਰ -ਆਈ, ਨਿਵਾਸ ਹੈ ਨਾ ਜਿੱਥੇ ਆਪਾਂ ਠਹਿਰਦੇ ਆ, ਸਾਹਮਣੇ ਬਾ ਬਾਬਾ ਨਿਧਾਨ ਸਿੰਘ ਨਿਵਾਸ ਹੈਗਾ ਜੀ, ਉੱਥੇ ਲੰਗਰ ਤੁਹਾਡਾ ਚੌਵੀ ਲੰਗਰ ਚੱਲ ਰਿਹਾ ਆ ਜੀ, ਚੌਵੀ ਘੰਟੇ ਪੱਕ ਰਿਹਾ ਹੈ, ਸੇਵਾ ਚੱਲ ਰਹੀ ਹੈ। ਜਾ ਕਦੀ ਮਟਰ ਪਨੀਰ ਬਣ ਰਿਹਾ ਹੈ, ਕਦੀ ਪਾਲਕ ਹਾਂਜੀ -ਹਾਂਜੀ, ਉਹ ਵੀ ਆਹ ਵੀ ਦੇਖੋ ਨਿਰਾ ਦੇਸੀ ਘਿਓ ਦੇ ਵਿੱਚ ਬਣਦਾ ਹੈ। ਆਹ ਵੀ ਨੀ ਫੈੰਡ ਦੇ ਵਿੱਚ ਬਣਾ ਕੇ ਦੇਣਗੇ। ਨਿਰੀ ਦੇਸੀ ਘਿਉ ਚ ਸਬਜ਼ੀਆਂ ਬਨ ਰਹੀਆਂ ਨੇ, ਹਾਂਜੀ ਇੰਨੀ ਮਹਾਨਤ ਹੈਗੀ ਹੈ। ਹੁਣ ਨਿਆਣਿਆਂ ਵਾਸਤੇ ਇੱਥੇ, ਦੁੱਧ ਵੀ ਫਰੀ ਲਾਇਆ ਹੋਇਆ। ਬੋਤਲ ਲੈ ਕੇ ਜਾਓ, ਦੁੱਧ ਭਰਵਾ ਕੇ ਲਿਆਓ।
ਕੋਈ ਮੌਖ ਨਹੀਂ ਹੈਗੀ, ਉਹਦੀ ਦੁੱਧ ਦੀ।
ਨਹੀਂ ਜੀ, ਕੋਈ ਮੁੱਖ ਨੀ ਹੈਗੀ, ਕੁੱਛ ਨੀ ਦੇਣਾ ਤੁਸੀਂ ਜੀ। ਬਸ ਜੀ, ਉਸ ਤੋਂ ਬਾਅਦ ਜੀ ਆਪਾਂ ਪੰਜ ਛੇ ਹਫ਼ਤੇ ਦਾ ਲੈ ਕੇ ਜਾਂਦੇ ਹਾਂ ਨਾ ਜੀ ਸੰਗਤ ਵੀ। ਹਫ਼ਤੇ, ਤੱਕ ਮੈ ਜਾਂਦੀ ਹਾਂ। ਤੇ ਆਪਾਂ ਜੀ ਅ ਇੱਕ ਦਿਨ ਠਹਿਰ ਕੇ, ਅਗਲੇ ਦਿਨ ਪੂਰਾ ਰੁੱਕ ਕੇ ਉੱਥੇ ਜੀ। ਉਸ ਤੋਂ ਅਗਲੇ ਦਿਨ, ਆਪਾਂ ਲੋਕਲ ਗੁਰਦੁਆਰੇ ਘੁੰਮ ਆਏ ਜੀ। ਵੈਸੇ ਤਾਂ ਟੈਂਪੂ ਵਾਲੇ ਵੀ ਜਾਂਦੇ ਨੇ, ਟੈਂਪੂ ਛੋਟੇ ਹਾਥੀ ਜੋ ਟੈਂਪੂ ਹੁੰਦੇ ਨੇ। ਉਹ ਜਾਂਦੇ ਨੇ, ਡੇਢ ਸੌ ਰੁਪਏ ਕਿਰਾਇਆ ਲੈਂਦੇ ਨੇ ਜੀ। ਫਿਰ ਅਸੀਂ ਤੇ ਆਪਣੀ ਗੱਡੀ ਕਰ ਲਈ ਦੀ ਪਰਿਵਾਰ ਹੁੰਦੀ ਹੈ, ਚੱਲ ਬੰਦਾ ਆਰਾਮ ਨਾਲ ਸੁਖੀ ਹੋ ਕੇ ਜਾਏਗਾ, ਵੀ ਜਿੱਥੇ ਮਰਜ਼ੀ ਰੋੱਖ ਖੜ ਜਾਂਦਾ। ਖਾਣ- ਪੀਣ ਬੱਚੇ ਤੁਹਾਨੂੰ ਪਤਾ ਮੰਨਦੇ ਹਟਦੇ ਨਹੀਂ ਹੈਗੇ, ਖਾਣ- ਪੀਣ ਨੂ ਉਹ ਖੜ ਜਾਂਦੇ ਨੇ ਫਿਰ ਜੀ, ਉਹ ਖਾਣ- ਪੀਣ ਚੱਕਰਾਂ ਚ, ਕਾਰ ਕਰ ਲਈ ਦੋ ਸੌ ਰੁਪਏ ਇੱਕ ਬੰਦਾ ਪੈਂਦਾ। ਪੰਜਾਹ ਰੁਪਏ ਚ ਕੀ ਚਲੇ ਜਾਂਦਾ, ਤਾਂ ਜੀ ਫਿਰ ਫਿਰ ਕਾਰ ਹੀ ਕਰ ਲਈ ਦੀ, ਆਪਣੀ ਜੀ। ਉਸ ਤੋਂ ਬਾਅਦ ਜੀ, ਸਾਰੇ ਬਾਰਾਂ ਗੁਰਦੁਆਰੇ ਲੋਕਲ ਹੈਗੇ ਨੇ ਸਾਰੇ ਗੁਰਦੁਆਰੇ ਮੱਥਾ ਟਿਕਾ ਕੇ। ਤੁਹਾਨੂੰ ਫੇਰ ਵਾਪਸ ਉਥੇ ਲਾ ਦੇਣਗੇ, ਤੁਹਾਡੇ ਐਨ - ਆਰ-ਆਈ ਨਿਵਾਸ ਦੇ ਬਾਹਰ ਉਤਾਰ ਦੇਣਗੇ।
ਇੱਕ ਬੰਦੇ ਦਾ ਕਹਿ ਦੋ, ਦੋ ਸੌ ਰੁਪਇਆ।
ਹਾਂਜੀ -ਹਾਂਜੀ, ਇੱਕ ਬੰਦੇ ਦਾ ਦੋ ਸੌ ਰੁਪਇਆ ਕਿਰਾਇਆ ਹੈਗਾ ਜੀ।
ਅੱਛਾ ਚਲੋ ਨਾਲੇ, ਗੁਰਦੁਆਰਾ ਸਾਹਿਬ ਬਾਰਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਾਣੇ ਜੀ।
ਹਾਂਜੀ -ਹਾਂਜੀ, ਹਾਂਜੀ ਬਾਰਾਂ ਗੁਰਦੁਆਰਾ ਸਾਹਿਬ, ਔਰ ਗੁਰਦੁਆਰਾ ਵੀ ਘੱਟ ਤੋਂ ਘੱਟ ਤੁਹਾਨੂੰ ਲਾ ਲਓ ਮਤਲਬ ਸੌ ਕਿਲੋ, ਸੱਠ ਕਿਲੋਮੀਟਰ ਦੇ ਅੰਦਰ -ਅੰਦਰ ਚ, ਹੈਗੇ ਨੇ ਸਾਰੇ। ਅੱਸੀ ਕਿਲੋਮੀਟਰ, ਸੱਠ ਕਿਲੋਮੀਟਰ ਦੇ ਅੰਦਰ- ਅੰਦਰ ਹੈਗੇ ਨੇ ਸਾਰੇ ਹਾਂਜੀ- ਹਾਂਜੀ। ਹਾਂਜੀ, ਸਾਰੇ ਇਤਿਹਾਸਿਕ ਗੁਰਦੁਆਰੇ ਲੈ ਕੇ ਜਾਂਦੇ ਨੇ ਜੀ, ਉਸ ਤੋਂ ਬਾਅਦ ਜੀ ਆਪਾਂ ਇੱਕ ਫੇਰ, ਅਗਲੇ ਦਿਨ ਆਰਾਮ ਕਰ ਲਈਦਾ। ਉਸ ਤੋਂ ਅਗਲੇ ਦਿਨ ਫੇਰਾ ਆਪਾਂ ਚੱਲ ਪਈਦਾ ਜੀ, ਇੱਕ ਬੰਦੇ ਦਾ ਕਿਰਾਇਆ ਸਾਨੂੰ ਪੈਂਦਾ ਛੇ ਜਾ ਸੱਤ ਸੌ ਰੁਪਇਆ। ਬੱਸਾਂ ਜਾਂਦੀਆਂ ਨੇ, ਸਾਢੇ ਤਿੰਨ ਸੌ ਰੁਪਇਆ ਲੱਗਦਾ ਆ ਜੀ, ਆਪਾਂ ਬੱਸਾਂ ਤੇ ਨੀ ਜਾਂਦੇ ਝਟਕੇ -ਝੁਟਕੇ ਲੱਗਦੇ ਨੇ, ਆਪਾਂ ਨਹੀਂ ਜਾਂਦੇ ਜੀ
ਅੱਛਾ ਜੀ।
ਆਪਣੀ ਕਾਰ ਕਰੀ ਦੀ ਆਰਾਮ ਨਾਲ ਜਾਹੀਦਾ ਵੀ ਜੇ ਉਹਦੇ ਚ ਕਿਰਾਇਆ ਲੱਗਦਾ ਜੀ ਛੇ ਸਾਢੇ ਛੇ ਸੌ ਸੱਤ ਸੌ ਰੁਪਏ ਕਿਰਾਇਆ ਲਗਦਾ ਜੀ ਉਹ ਲੈ ਜਾਨੇ ਕਰਨਾਟਕਾ ਨਾਨਕ ਜੀਰੇ ਬਿਦਰ ਉਹ ਨਾਨਕ ਜੀ ਦੇ ਉਹ ਸਥਾਨ ਹੈ ਜੀ ਜਿੱਥੇ ਸਾਡੇ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਪੰਜਾ ਲਾਇਆ ਸੀ ਅੰਮ੍ਰਿਤ ਲਿਆਉਣ ਵਾਸਤੇ ਜੀ ਜਲ ਨੀ ਹੁੰਦਾ ਸੀ ਉਸ ਜਗ੍ਹਾ ਤੇ ਜਲ ਵਾਸਤੇ ਤਰਾਹੀ ਤਰਾਹੀ ਸੀ ਉੱਧਰੇ ਤੇ ਬਾਬਾ ਜੀ ਨੇ ਆਪਣੇ ਹੱਥ ਦਾ ਪੰਜਾ ਲਾਇਆ ਸੀ ਹਾਂਜੀ ਹਾਂਜੀ।
ਅੱਛਾ ਜੀ ਅੱਛਾ ਤੇ ਵਧੀਆ ਬਸੇ ਸਾਰੇ ਬਸੇ ਸੰਗਤ ਦਰਸ਼ਨ ਹੋ ਜਾਂਦੇ ਨਾਲੇ
ਹਾਂਜੀ ਹਾਂਜੀ ਸਹੀ ਗੱਲ ਹੈ ਜੀ। ਬਈ ਆਪਣੀ ਕਾਰ ਗੱਡੀ ਕਰਕੇ ਜਾਂਦੇ ਆ ਨਾ ਜੀ ਚਾਰ ਹਜ਼ਾਰ ਰੁਪਏ ਖਰਚਾ ਕਵਾਉਂਦਾ ਸੱਤ ਬੰਦਿਆਂ ਦਾ ਜੀ। ਇੰਨਾ ਖਰਚਾ ਹੈਗਾ ਬਾਈ ਚੀ
ਕਿੰਨੇ ਕੁ ਦਿਨ ਦਾ ਹੁੰਦਾ ਵਾ
ਹਾਂਜੀ ਸਾਡਾ ਤਾਂ ਹਫ਼ਤੇ ਦਾ ਲੈ ਕੇ ਜਾਂਦੇ ਹਾਂ ਜੀ ਦੋ ਦਿਨ ਦੇਖੋ ਜਾਣਦੇ ਲੱਗ ਜਾਂਦੇ ਦੋ ਦਿਨ ਆਉਣ ਦੇ ਹੁਣ ਆਪਾਂ ਚਾਰ ਪੰਜ ਦਿਨ ਉੱਧਰ ਨਾ ਰਹੇ ਤੇ ਕੀ ਫਾਇਦਾ ਜਾਣਦਾ ਦੱਸੋ ਜੇ ਇੰਨੀ ਦੂਰ ਸੰਗਤ ਵਿੱਚ ਗਏ ਆ ਫਿਰ ਇੱਕ ਦਿਨ ਸਾਡਾ ਨਗਰ ਕੀਰਤਨ ਆ ਜਾਂਦਾ ਜੀ ਇੰਨਾ ਵਿਸ਼ਾਲ ਨਗਰ ਕੀਰਤਨ ਨ ਮੈਂ ਕਹਿਣ ਦੇ ਥੱਕੋਗੇ ਥੱਕ ਜਾਓਗੇ ਤੁਸੀਂ ਪਰ ਤੁਸੀਂ ਹੱਲਾ ਬੋਲ ਦੇਖੋਗੇ ਤੇ ਤਲਵਾਰਾਂ ਨੰਗੀਆਂ ਕਰਪਾਨਾਂ ਕੱਢ ਕੇ ਆਹ ਦੌੜ ਲਾਉਂਦੇ ਨੇ ਤੁਸੀਂ ਵੇਖਦੇ ਰਹਿ ਹਾਂਜੀ ਹਾਂਜੀ ਬੜਾ ਸਕੂਨ ਹੈ ਜੀ। ਜੀ ਉੱਧਰ ਦਾ ਬਹੁਤ ਸਕੂਨ ਹੈ। ਫਿਰ ਜਦੋਂ ਕਹਿੰਦੇ ਆਂ ਜੀ ਹੁਣਜੀ ਅਸੀਂ ਆਪਾਂ ਤੇ ਆਪਦਾ ਅੱਠ ਦਿਨਾਂ ਦਾ ਨੌ ਦਿਨਾਂ ਦੇ ਲੈ ਕੇ ਚੱਲਣੇ ਹਾਂ ਜੀ ਦੋ ਦਿਨ ਜਾਣ ਦੋ ਦਿਨ ਆਉਣ ਚਾਰ ਪੰਜ ਦਿਨ ਉੱਥੇ ਖੜ ਜਾਂਦੇ ਆ ਜੀ
ਅੱਛਾ ਚਾਰ ਕੁ ਦਿਨ ਤੁਹਾਨੂੰ ਉੱਥੇ ਜਾ ਤੇ ਅੱਠ ਨੌ ਦਿਨ ਦਾ ਟੂਰ ਹੈਗਾ ਹੈ।
ਹਾਂਜੀ ਹਾਂਜੀ ਨੌ ਦਿਨ ਲਾ ਕੇ ਆਉਂਦੇ ਹਾਂ ਜੀ ਕਿਉਂਕਿ ਫੇਰ ਇੰਨੀ ਦੂਰ ਜਾ ਵੀ ਨੇ ਆ ਇੰਨਾ ਕਰਾਇਆ ਭਾੜਾ ਵੀ ਹਾਂਜੀ ਹਾਂਜੀ ਇਹਨਾ ਕਰਾਇਆ ਭਾੜਾ ਵੀ ਲਾਇਆ ਫਿਰ ਦਰਸ਼ਨ ਚੰਗੀ ਤਰ੍ਹਾਂ ਨਾ ਕੀਤੇ ਤੇ ਫਾਇਦਾ ਕੀ ਜਾਣ ਦਾ ਜੀ, ਹਾਂਜੀ ਫੇਰ ਨਾਲ ਹੀ ਤੇ ਸਾਡੇ ਕਮਰੇ ਦੇ ਨਾਲ ਹਾਂਜੀ ਮੈਂ ਕਿਹਾ ਸਾਡੇ ਕਮਰੇ ਦੇ ਲਾਗੇ ਹੀ ਨਾ ਗੋਦਾਵਰੀ ਨਦੀ ਹੈਗੀ ਹੈ ਜੀ, ਜਿੱਥੋਂ ਆਪ ਸਵੇਰੇ ਅਹ ਸਵੇਰੇ ਸਵੇਰੇ ਸੱਚਖੰਡ ਤੋਂ ਗਾਗਰ ਭਰਨ ਵਾਸਤੇ ਜੱਪ ਕਰਦੇ ਕਰਦੇ ਡੇਢ ਵਜੇ ਨਿਕਲ ਚੱਲਦੇ ਨੇ ਜੀ ਢਾਈ ਵਜੇ ਤੇ ਪਹੁੰਚਦੇ ਨੇ ਜੀ ਇੰਨੇ ਆਰਾਮ ਆਰਾਮ ਨਾਲ ਚੱਲਦੇ ਨੇ ਗਾਗਰ ਭਰਨ ਵਾਸਤੇ ਢਾਈ ਵਜੇ ਗਾਗਰ ਭਰਕੇ ਗੋਦਾਵਰੀ ਨਦੀ ਤੋਂ ਲੈ ਕੇ ਸਵੇਰੇ ਜਾਂਦੇ ਨੇ ਸੱਚਖੰਡ ਸੱਚਖੰਡ ਸਾਰੇ ਸ਼ਸਤਰਾਂ ਨੂੰ ਇਸ਼ਨਾਨ ਕਰਾਉਂਦੇ ਨੇ ਜੀ,
ਹਾਂਜੀ ਉਹ ਗੋਦਾਵਰੀ ਨਦੀ ਕੋਲ ਇੰਨਾ ਸਕੂਨ ਹੈ। ਮੈਂ ਤੇ ਕਹਿੰਦੀ ਜਦੋਂ ਆਪਾਂ ਵੇਲੇ ਹੋ ਜਾਂਦੇ ਹਾਂ ਨਾ ਆਪਾਂ ਜਾ ਕੇ ਗੋਦਾਵਰੀ ਨਦੀ ਕੋਲ ਬਹਿ ਜੀਦਾ ਇੰਨਾ ਸਕੂਨ ਮਿਲਦਾ ਹੈ ਐ ਲੱਗਦਾ ਉਹਦੀ ਲਹਿਰਾਂ ਦੇਖਦੇ ਰਹੋ, ਏਨੀ ਠੰਡੀ ਹਵਾ। ਮੈਂ ਕਹਿੰਦੀ ਆ, ਪੁੱਛੋ ਹੀ ਨਾ, ਇੰਨੀ ਪੌੜੀਆਂ ਨੇ, ਇੰਨੀ ਪੌੜੀਆਂ ਨੇ! ਜਦੋਂ ਕਹਿੰਦੇ ਨੇ ਨਾ ਉੱਤੇ ਨਾ ਪੂਰੇ ਸਪਰਸ਼ ਕਰਨ ਆਂਦੀ ਐ ਗੁਰਦੁਆਰਾ ਹੈਗਾ ਉੱਪਰ, ਗੁਰਦੁਆਰਾ ਸਾਹਿਬ ਹੈਗਾ। ਬਈ ਹੀਰਾ ਘਾਟ ਹੈ, ਉੱਥੇ ਜਾਕੇ ਪਤਾ ਨੀ ਉੱਥੇ ਪੂਰਾ ਤੱਕ ਨਾ ਹੱਥ ਲਾ ਕੇ ਜਾਂਦੀ ਹੈ ਕੋਈ ਅਹ ਬਰਸਾਤਾਂ ਵੇਲੇ ਜਦੋਂ ਨਦੀ ਤੇ ਤੂਫਾਨ ਤੇ ਆਂਦੀ ਹੈ ਨਾ ਗੋਦਾਵਰੀ, ਉਹ ਪੂਰੀ ਹੱਥ ਲਾ ਕੇ ਜਾਂਦੀ ਹੈ ਜੀ, ਹਾਂਜੀ ਮੋਹ ਤੇ ਹੈਗਾ ਜੀ, ਹਾਂਜੀ ਵੀਰ ਜੀ ਚਲੋ ਤੁਸੀਂ ਮੈਨੂੰ ਦੱਸਿਓ ਤੁਸੀਂ ਸਲਾਹ ਕਰਕੇ ਨਾ ਘਰੇ ਕਿ ਬਈ ਤੁਸੀਂ ਜਾਣਾ। ਨਹੀਂ ਜਾਣਾ, ਹਾਂਜੀ ਸਾਡੇ ਘਰ ਨਾ ਕੋਈ ਆ ਗਏ ਨੇ ਜੀ ਪ੍ਰੋਨੇ ਆਏ ਨੇ ਜੀ ਫੇਰ ਕਰਦੀ ਆ ਤੁਹਾਨੂੰ।
ਠੀਕ ਹੈ ਭੈਣ ਜੀ, ਓਕੇ-ਓਕੇ, ਸਤਿ ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਜੀ।